ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ?
ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ ਕੀ ਕਰਦੇ ਸੀ।
ਅ ਬਸ ਹੁਣ ਰੋਟੀ ਪਾਣੀ ਖਾਣ ਦੀ ਤਿਆਰੀ ਆ।
ਅੱਛਾ ਜੀ ਬਣ ਗਈ ਆ ਜਾ ਅਸੀਂ ਤਾਂ ਬਣਾਉਣਾ ਹਾਲੇ
ਲੱਗੇ ਆ ਸਾਡੇ ਘਰ ਦੇ ਬਣਾਉਂਦੇ ਆ।
ਚਲੋ ਵਧੀਆ ਫੇਰ ਤਾਂ ਬ ਬਣਿਆ ਮਿਲ ਜਾਂਦਾ ਸਾਨੂੰ ਬਣਾਉਣਾ ਪੈਂਦਾ ਆ।
ਹਾਂ ਮੈਂ ਓਦਾਂ ਕਦੇ ਕਦੇ ਆਪ ਬਣਾ ਲੈਂਦੀ ਹੁੰਦੀ।
ਹਮ ਤੁਹਾਨੂੰ ਕਿਹਦਾ ਟੈਸ ਲੱਗਦਾ ਆਪਣੀ ਹੱਥ ਦਾ ਲੱਗਦਾ ਮੰਮਾ ਦੇ ਹੱਥ ਦਾ
ਮੈਂ ਹਾਂ ਮੰਮਾ ਤੇ ਹਰਦਾਂ ਹੀ ਲੱਗਦਾ ਜ਼ਿਆਦਾ ਤਾਂ
ਹਾਂ ਕਈਆਂ ਨੂੰ ਹੁੰਦਾ ਨਾ ਮੈਨੂੰ ਵੀ ਆਪਣੇ ਜਿੱਦਾਂ ਬੋਰ ਹੋ ਜਾਂਦੇ ਬੰਦਾ ਖਾ ਖਾ ਕੇ ਆਪਣੇ ਹੱਥ ਤੋਂ ਜਿੱਦਰ ਮੈਂ ਹੁਣ ਪੇਕੇ ਲਾਉਦੀ ਹਾਂ ਨਾ ਮੈਨੂੰ ਉਹਨਾਂ ਦੀ ਸਬਜ਼ੀ ਟੇਸਟੀ ਲੱਗਦੀ ਹੈ ਫੇਰ ਮੈਂਨੀ ਚਲੋ ਕੋਈ ਦੇਸ਼ ਦਾ ਹੋਇਆ।
ਹਮ। ਓਦਾਂ ਕਈ ਵਾਰ ਮੈਂ, ਜਦੋਂ ਆਪ ਬਣਾਵਾਂ ਨਾ ਕਈ ਵਾਰ ਮੇਰੀ ਆਪਣੀ ਮੇ ਜਦੋਂ ਕਈ ਲੱਗ ਜਾਵੇ, ਬਹੁਤ ਸਵਾਦ ਬਣ ਜਾਂਦੀ ਫਿਰ ਮੈਨੂੰ ਉਹ ਜ਼ਿਆਦਾ ਵਧੀਆ ਲੱਗਦੀ ਹੈ।
ਉਹ ਪਤਾ ਕੀ ਉਹ ਇਹ ਹੁੰਦਾ। ਵੀ ਜਿੱਦਾਂ ਰੀਜਨਲ ਬਣਾਦੇ ਆ ਜਾਂ ਥੋੜੀ ਚੀਜ਼ ਹੁੰਦੀ ਆ, ਉਹ ਟੇਸਟੀ ਬਣਦੀ ਆ। ਕਈ ਵਾਰ ਅਸੀਂ ਪੂਰੇ ਟੱਬਰ ਦੀ ਬਣਾਦੇ ਆ, ਨਾ ਪੂਰੀ ਮਤਲਬ ਪੂਰੀ ਫੈਮਿਲੀ ਬਣਾਦੇ ਆ ਫੇਰ, ਉਹ ਚ ਥੋੜਾ ਟੇਸਟ ਗੜਬੜ ਆ ਜਾਂਦਾ ਆ। ਥੋੜੀ ਚੀਜ਼ ਹੋਵੇ, ਉਹ ਦੇਸ਼ਟੀ ਬਣਦੀ ਹੈ, ਹਾਂਜੀ-ਹਾਂਜੀ-ਹਾਂਜੀ।
ਮੈਂ ਤਾਂ ਨਾ ਜਿੱਦਾਂ ਕੀ ਕਹਿਣ ਲੱਗੇ ਸੀ।
ਨਹੀਂ ਮੈਂ ਕਹਿੰਦੀ ਸੀਗੀ, ਮੈਂ ਕਿਹਾ ਹੋਰ ਵਿਆਹ ਸ਼ਾਦੀਆਂ ਚ ਨਹੀਂ ਜਾਂਦੇ ਹੈਗੇ ਤੁਸੀਂ।
ਹਾਂ, ਮੈਂ ਕਹਿਣ ਹੀ ਲੱਗੀ ਸੀ। ਵੀ ਜਿੱਦਾਂ ਹੁਣ ਘਰੇ ਰੋਜ਼ ਚਲੋ, ਆਪਾਂ ਰੋਟੀ ਰੁੋਟੀ ਖਾਂਦੇ ਮੈਨੂੰ ਇਹ ਹੁਣ ਵਿਆਹ ਆਵੇ
ਵਿਆਹ ਇੰਨੀ ਗਰਮੀ ਵਿਆਹ ਇੰਨੀ ਗਰਮੀ ਚ ਕੌਣ ਕਰਾਦਾ ਆ ਹਾਂ, ਸੀਜਨ ਨ ਨਾ ਹੈਗਾ ਸਰਦੀਆਂ ਚ ਤਾਂ ਸਰਦੀਆਂ ਚ ਚੱਲਦਾ ਰਹਿੰਦਾ, ਕਦੇ ਕਿਸੇ ਦਾ ਵਿਆਹ ਕਦੇ ਕਿਸੇ ਦਾ ਤੁਰਿਆ ਤੁਰਿਆ ਹੀ ਰਹਿੰਦਾ ਕੋਈ ਨਾ। ਕੋਈ ਘੜ ਲੈ ਕੇ ਵਿਆਹ ਦਾ ਹੁਣ ਤਾਂ ਮੁਸ਼ਕਿਲ ਹੀ ਆ ਗਰਮੀ ਘੱਟ ਵੱਧੀ ਹੋਈ ਦਾ ਤੁਸੀਂ ਕੀ ਕਰਦੇ ਜਦੋਂ ਵਿਆਹ ਤੇ ਜਾਂਦੇ ਹੋ।
ਮੈਂ ਪਹਿਲਾਂ ਤਾਂ ਮੈਨੂੰ ਕੱਪੜਿਆਂ ਦਾ ਹੀ ਚਾਹ ਹੁੰਦਾ ਮੈਂ ਪਾਉਣਾ ਕੀ ਆ ਇੱਕ ਤਾਂ ਨਾ ਇੱਕ ਟੈਨਸ਼ਨ ਜਿਹੀ ਵੀ ਹੋ ਜਾਂਦੀ ਜਦੋਂ ਕੋਈ ਵਿਆਹ ਹੁੰਦਾ ਨਾ। ਵੀ ਹੁਣ ਮੈਂ ਕੀ ਸੁਣਾਉਂਗੀ, ਕੀ ਵਧੀਆ ਜਿਹਾ ਪਾਊਂਗੀ ਹਨਾ।
ਬਿਲਕੁਲ ਸ ਵੈਸੇ ਤੁਹਾਨੂੰ ਕੀ ਪਸੰਦ ਆ ਆਣਾ।
ਮੈਨੂੰ ਵਿਆਹ ਹਾਂ ਤੇ ਤਾਂ ਓਦਾਂ ਤਾਂ ਮੈਂ ਸੂਟ ਹੀ ਈ, ਪਾਦੀ ਬਸ ਸੋਹਣਾ ਜਿਹਾ ਸੂਟ ਹੋਵੇ।
ਅੱਛਾ ਜੀ ਅੱਛਾ ਨਹੀਂ ਕਈ ਮਤਲਬ ਜਿੱਦਾਂ ਡਰੈਸਿਸ ਮਤਲਬ ਕਈ ਹੁੰਦੇ ਆ ਵੀ, ਡਰੈਸਿਸ ਯੂਜ ਕਰ ਜਿੱਦਾਂ ਬਾ ਵਗੈਰਾ। ਅੱਛਾ, ਤੁਸੀਂ ਲਾਉਦੇ ਹੋ? ਲਾਈ ਨੀ ਕਹਿੰਦੀ, ਲਾ ਕੇ ਦੇਖਣੇ ਸ਼ੌਂਕ ਪੂਰੇ ਕਰਨੇ ਚਾਹੀਦੇ। ਦਾ ਜ਼ਿੰਦਗੀ ਮਿਲੀ ਆ।
ਕੋਈ ਨਾ ਹਜੇ ਤਾਂ ਹਜੇ, ਤਾਂ ਉਮਰ ਵੀ ਘੱਟ
ਨਹੀਂ ਉਮਰ ਦੀ ਗੱਲ ਨੀ ਸੀ, ਦੂਜੇ ਤੁਹਾਡਾ ਸ਼ੌਂਕ ਆ ਤਾਂ ਸ਼ੁਰੂ ਕਰੋ। ਅੱਗੇ ਚਲੋ ਵਧੀਆ ਲੱਗਦਾ, ਅੱਗੇ ਹੋਰ ਵੀ ਪਾਣੇ ਆ ਉਹ ਤੇ ਚਲੋ। ਹੂੰ ਹੈ ਹੀ ਆ ਜ਼ਿੰਦਗੀ ਤੇ ਹੈ ਹੀ ਆ, ਜੇ ਤੁਹਾਨੂੰ ਸ਼ੌਂਕ ਆ ਤੇ ਬੰਦਾ ਪਾਉਣਾ। ਚਾਹੀਦਾ ਸ਼ੌਂਕ ਪੂਰਾ ਕਰਨਾ ਚਾਹੀਦਾ, ਦੇਖਣਾ ਚਾਹੀਦਾ ਵੀ ਸਾਡੇ 'ਤੇ ਜੱਚਦੀ ਹੈ ਕਿੱਦਾਂ ਹੁੰਦਾ।
ਮੈਨੂੰ ਇਹ ਆ ਨਾ ਘਰ ਦਾ, ਵਿਆਹ ਆਵੇ ਕੋਈ ਫੇਰ ਬੰਦਾ। ਇੱਦਾਂ ਦੇ ਪਾ ਕੇ ਫੇਰ ਜ਼ਿਆਦਾ।
ਹਾਂ ਇਹ ਵੀ ਗੱਲ ਸਹੀ ਹੈ, ਤੁਹਾਡੀ ਹਾਂਜੀ-ਹਾਂਜੀ ਵੈਸੇ ਦੂਸਰੇ ਦੇ ਵਿਆਹ ਸ਼ਾਦੀ ਚ ਹੋਵੇ, ਰਿਸ਼ਤੇਦਾਰੀ ਚ ਨਹੀਂ ਵੀ ਚੰਗਾ ਲੱਗਦਾ ਹਨਾ ਸਿੰਪਲ ਸੂਟ ਹੀ ਕਹਿ ਦਿੰਦੇ ਪਾ ਕੇ ਸਹੀ ਆ, ਆਪਣੀ ਵਿਆਹ ਸ਼ਾਦੀ ਸੀ ਜਿੱਦਾਂ ਬੰਦਾ ਕੋਈ ਵੀ ਡਰੈਸ ਪਾ ਜਾਂਦਾ। ਕਰਦੀ।
ਹਾਂ ਉਹਦਾ ਚਾਅ ਵੀ ਵੱਖਰਾ ਹੀ ਹੁੰਦਾ ਨਾ। ਉਹ ਫੇਰ ਉਹ ਚਾ ਨੀ ਰਹਿੰਦਾ, ਫੇਰ ਘਰ ਦੇ ਹੁੰਦੇ ਨਾ ਸਾਰੇ ਰਿਸ਼ਤੇ ਰਿਸ਼ਤੇਦਾਰਾਂ ਹੀ ਹੁੰਦੇ ਆ, ਰੌਣਕਾਂ ਲੱਗੀਆਂ ਹੁੰਦੀਆਂ।
ਜੀ ਹਾਂਜੀ, ਵਿਆਹ ਸ਼ਾਦੀ ਹੋ ਹੋਵੇ ਮੈਂ ਕਹਿੰਦੀ ਆਪਣੇ ਘਰ ਦੀ ਮਾਹੌਲ ਹੀ ਹੋਰ ਹੁੰਦਾ, ਆ ਸਾਡੇ ਵੀ ਹੁਣ ਗਈ ਆ ਮੇਰੇ ਚਾਚਾ ਜੀ ਦੇ ਮੁੰਡੇ ਦੀ ਸੀਗੀ ਮਤਲਬ ਮਾਹੌਲ ਹੀ ਬਹੁਤ ਵਧੀਆ ਸੀਗਾ, ਉੱਦਾਂ ਰਹਿੰਦੇ ਹੋ ਬਾਹਰ ਆ ਪਰ ਜਿੱਦਾਂ ਉਹਨਾਂ ਨੇ ਵਿਆਹ ਇੱਥੇ ਕੀਤਾ ਬਹੁਤ ਵਧੀਆ, ਮਤਲਬ ਇੰਨਾ ਦਿਲ ਲੱਗਿਆ ਮੈਂ ਮੇਰੇ ਵਿਆਹ ਤੋਂ ਬਾਅਦ ਹੀ ਪਹਿਲਾ ਵਿਆਹ ਸੀਗਾ, ਏਦਾਂ ਘਰ ਚ ਮੇਰੇ ਵਿਆਹ ਤੋਂ ਬਾਅਦ ਕਿਸੇ ਦਾ ਵਿਆਹ ਹੋਇਆ, ਹੀ ਨਹੀਂ ਸੀਗਾ ਚਾਚੇ ਤਾਏ ਚ ਕਿਸੇ ਦਾ ਵੀ ਨੀ ਹੋਇਆ ਤੇ ਉਹਦਾ ਮਤਲਬ ਇੰਨਾ ਇੰਜੋਏ ਕੀਤਾ ਨਾ ਇੰਨਾ ਇੰਜੋਏ ਕੀਤਾ, ਵਿਆਹ ਬਹੁਤ ਵਧੀਆ ਲੱਗਿਆ। ਦੇਖਿਆ ਇੱਧਰ ਦੇ ਰੀਤੀ, ਰਿਵਾਜ ਕਿੱਦਾਂ ਸਾਰਾ ਸ
ਹੂੰ, ਮੈਨੂੰ ਲੱਗਦਾ ਉਹ ਪਿੰਡ ਦਾ ਹੋਣਾ। ਪਿੰਡ ਚ ਹੋਣਾ।
ਕਿਹੜਾ
ਮੈਂ ਕਿਹਾ ਜਿੱਥੇ ਤੁਸੀਂ ਵਿਆਹ ਦੇਖਿਆ ਪਿੰਡ ਚ ਹੀ ਹੋਣੇ ਹਨਾ।
ਪਿੰਡ ਚ ਹਾਂਜੀ ਹਾਂਜੀ ਪਿੰਡ ਚ ਕੀਤਾ ਮੇਰੇ ਹਾਂਜੀ ਪਿੰਡ ਅਸੀਂ ਪਿੰਡ ਚ ਹੀ ਰਹੀਦਾ ਤੇ ਪਿੰਡ ਦੇ ਹੀ ਹੋਣੇ ਉਹਦੇ ਵਿੱਚ ਚਾਚੇ ਜੀ ਓਦਾਂ ਰਹਿੰਦੇ ਉਹ ਫੋਰਨ ਬਾਹਰ ਹੀ ਰਹਿੰਦੇ ਆ ਪੂਰੀ ਫੈਮਿਲੀ ਉਹਨਾਂ ਦੀ ਬਾਹਰ ਆ ਤੇ ਮਤਲਬ ਇੱਥੇ ਉਹਨਾਂ ਨੇ ਆ ਕੇ ਮੁੰਡੇ ਦਾ ਵਿਆਹ ਕੀਤਾ। ਸੀ ਬਹੁਤ ਵਧੀਆ ਕੀਤਾ ਸੀ ਵਿਆਹ ਵੀ ਤੇ ਪਹਿਲਾਂ ਵਿਆਹ ਪੂਰਾ ਇੰਜੋਏ ਕੀਤਾ ਅਸੀਂ ਦੇਖਿਆ ਕੀ ਕੁਛ ਕੀ ਆ ਅਹ ਹੈ ਸਰਦੀਆਂ ਦਾ ਸੀਗਾ ਬਹੁਤ ਜ਼ਿਆਦਾ ਸਰਦੀ ਸੀਗੀ ਉਦੋਂ ਪਰ-' ਇੰਜੋਏ ਕੀਤਾ ਪਹਿਲਾ ਵਿਆਹ ਸੀਗਾ ਮੈਂ ਕਿਹਾ ਚਲੋ ਕੋਈ ਤਾਂ ਵਿਆਹ ਆਇਆ ਓਦਾਂ ਫਿਰ ਚ ਤੁਰੇ ਦਿੰਦੇ ਹੋਰ ਵਿਆਹ ਸ਼ਾਦੀਆਂ ਦੇ ਪਰ ਆਪਣੇ ਘਰ ਦੀ ਜਿਹੜਾ ਵਿਆਹ ਹੋਵੇ ਉਹ ਖਾਲੀ ਵੱਖਰੀ ਹੁੰਦੀ ਆ।
ਹੂੰ ਉਸ ਤੋਂ ਬਾਅਦ ਫਿਰ ਕਿਤੇ ਬਾਹ ਹੋਰ ਕਿਤੇ ਵਿਆਹ ਤੇ ਤਾਂ ਕਾਫ਼ੀ ਵਾਰ ਗਏ ਹੋਣੇ।
ਹਾਂਜੀ ਹੋਰ ਤਾਂ ਚੱਲਦੀ ਰਹਿੰਦੀ ਆ ਜਦਾਂ ਆਪਣੇ ਗਾਂਢ ਵਾਨ ਚ ਹੋ ਗਿਆ ਰਿਸ਼ਤੇਦਾਰੀ ਚ ਹੋ ਗਿਆ ਨਹੀਂ ਨਹੀਂ ਨਹੀਂ ਉਹ ਵਾਲੀ ਗੱਲ ਮੰਨਨੀ ਇਹਨਾਂ ਨੂੰ ਕ ਹੀ ਰਹੀ ਹ। ਉਹ ਗੱਲ ਨੀ ਹਦੀ ਜਿੱਦਾਂ ਆਪਣੀ ਫੈਮਿਲੀ ਦਾ ਆਪਣਾ ਜਿੱਦਾਂ ਇੱਧਰੋਂ ਵੀ ਹੋਵੇ। ਚਾਹੇ ਆਪਣੇ ਪੇਕਿਆਂ ਵਾਲੀ ਸਾਈਡ ਤੋਂ ਹੋਵੇ ਜਿੱਦਾਂ ਮੇਰੇ ਭਰਾ ਦਾ ਵਿਆਹ ਹੋਇਆ ਸੀਗਾ ਉੱਥੇ ਵੀ ਚਲੋ ਇੰਜੋਏ ਕੀਤਾ ਪਰ ਜਿੱਦਾਂ ਆਪਣੇ ਘਰ ਦੀ ਗੱਲ ਹੁੰਦੀ ਆ ਹੋਰ ਹੋਵੇ ਰਿਸ਼ਤੇਦਾਰ ਭੂਆ ਮਾਮੇ ਫਫਾ ਦਾ ਉਹ ਥੋੜਾ ਅਲੱਗ ਜਿਹੀ ਗੱਲ ਹੋ ਜਾਂਦੀ ਸੀ ਕਿ ਆਣਾ ਜਾਣਾ ਹੀ ਹੁੰਦਾ ਆ ਆਪਣੇ ਘਰ ਚ ਰੌਣਕਾਂ ਲੱਗੀਆਂ ਹੋਣ ਗੱਲ ਹੁੰਦੀ ਆ। ਅਲੱਗ ਫੀਲਿੰਗ ਹੀ ਅਲੱਗ ਹੁੰਦੀ ਹਾਂਜੀ।
ਅੱਛਾ ਤੁਸੀਂ ਜਦੋਂ ਏਦਾਂ ਖਾਣ ਪੀਣ ਦਾ ਵੀ ਹੁੰਦਾ ਨਾ ਵੀ ਜਦੋਂ ਆਪਣੇ ਘਰ ਦਾ ਵਿਆਹ ਹੁੰਦਾ ਫਿਰ ਤਾਂ ਬੰਦਾ ਘੱਟੇ ਹੀ ਖਾਂਦਾ ।
ਹਾਂ ਉਹ ਤਾਂ ਹੈ ਹੀ ਆ ਪਰ ਮੈਂ ਪੂਰਾ ਇੰਜੋਏ ਕੀਤਾ। ਖਾਣ ਦਾ ਵੀ ਪਾਣ ਦਾ ਵੀ ਸਭ ਕੁਛ ਇੰਜੋਏ ਕੀਤਾ ਮੈਂ ਕਿਹਾ ਪਹਿਲਾ ਵਿਆਹ ਆ ਖਾਓ ਵੀ ਪੀਓ ਵੀ ਇਸ ਇਸ ਕਰੋ ਮੈਂ ਕਿਹਾ ਫੇਰ ਕੀ ਪਤਾ ਕਦੋਂ ਆਵੇ। ਵਿਆਹ ਹੈ ਹੈ ਤਾਂ ਹੈ ਚਲੋ ਚਾਚੇ ਚਾਚੇ ਚੂਚਨ ਦੇ ਸਾਰਿਆਂ ਦੇ ਨਿਆਣੇ ਹਲੇ ਪਏ ਆ। ਮੇਰਾ ਹੀ ਪਹਿਲਾਾਂ ਵਿਆਹ ਸੀਗਾ। ਪਰ ਫੇਿਰ ਵੀ ਹੁੰਦਾ ਆ ਹੁਣ ਹੀ ਇੰਨੇ ਸਾਲ ਬਾਅਦ ਆਇਆ ਵਿਆਹ ਮੈਂ ਕਿਹਾ ਉਹਨਾਂ ਨੇ ਪਤਾ ਨੀ ਕਦੋਂ ਆਉਣਾ ਆ ਇੰਜੋਏ ਕਰੋ ਫੁੱਲ ਮੈਂ ਨੀ ਟਸ਼ਨ ਲ ਨਿਆਣੇ ਦੀ ਨੀ ਟ ਆਪਣੀ ਨੀ ਟੈਸ਼ਨ ਲੈਂਦੀ ਇੰਜੋਏ ਕਰੋ।
ਹੂੰ ਜਦੋਂ ਤੁਸੀਂ ਵਿਆਹ ਤੇ ਜਾਂਦੇ ਆ ਸਭ ਤੋਂ ਜਿਆਦਾ ਕੀ ਕਿਹਦੇ ਵੱਲ ਪਹਿਲਾਂ ਧਿਆਨ ਜਾਂਦਾ ਵੀ ਕਿਹੜੀ ਚੀਜ਼ ਖਾਵਾਂ ਕੀ ਲੱਭਦੇ ਹੁੰਦੇ ਆ।
ਮੈਂ ਤਾਂ ਗੋਲ ਗੱਪੇ ਲੱਗਦੀ। ਸੇਮ ਸੇਮ,,, ਪਹਿਲਾ ਸਭ ਤੋਂ ਗੋਲ ਗੱਪੇ ਲੈ- ਬਹਿੰਦੇ ਆ। ਮੈਂ ਲਾਸਟ ਟਾਈਮ ਜਦੋਂ ਗਈ ਸੀ ਵਿਆਹ ਤੇ ਮੈਨੂੰ ਨਾ ਗੋਲ ਗੱਪਿਆਂ ਦੀ ਰੇਹੜੀ ਉਹ ਮਿਲੀ ਨੀ ਜਿੱਥੇ ਸਟੋਲ ਲੱਗਿਆ ਹੁੰਦਾ ਆ। ਮੈਂ ਕਿਹਾ ਗੋਲ ਗੱਪੇ ਨਹੀਂ ਹੈਗੇ ਉਹ ਸੀਗੇ ਦੂਸਰੀ ਸਾਈਡ ਮੇਰੇ ਹਸਬੈਂਡ ਕਹਿੰਦੇ ਹਾਂ ਤੇਰਾ ਤੇ ਵਿਆਹ ਅਧੂਰਾ ਰਹਿ ਗਿਆ ਕਹਿੰਦੇ। ਗੋਲ ਗੱਪੇ ਨੀ ਮਿਲੇ ਤੈਨੂੰ ਫਿਰ ਜਦੋਂ ਦੇਖਿਆ ਫ ਜਦੋਂ ਦੂਸਰੀ ਸਾਈਡ ਦੇਖਿਆ। ਕਹਿੰਦੇ ਉਹ ਉੱਥਰ ਹੈਗੀ ਫੇਰ ਉੱਥੇ ਸਪੈਸ਼ਲ ਗਏ ਉੱਠ ਕੇ ਤੇ ਖਾ ਕੇ ਇੰਜੋਏ ਕਰਿਆ। ਪੂਰੇ ਮੈਂ ਕਿਹਾ ਵਿਆਹ ਹੋ ਚੇ ਗੋਲ ਗੱਪੇ ਨਾ ਹੋ ਤਾਂ ਕਾਦਾ ਮ ਗੋਲ ਗੱਪੇ ਤਾਂ ਜਰੂਰੀ ਆ ਹਾਂ ਵਿਆਹ ਗੋਲ ਗੱਪੇ ਪਹਿਲਾ ਹੁਣ ਉਹ ਵਿਆਹ ਅਧੂਰਾ ਆ। ਜਦੋਂ ਮੇਰੀ ਚਾਚੀ ਉਹਨਾਂ ਨੇ ਵਿਆਹ ਕਰਵਾਇਆ ਸੀਗਾ ਸਪੈਸ਼ਲ ਕਹਿ ਕੇ ਉਹ ਸਟੋਲ ਲਗਵਾਇਆ ਸੀ। ਕਹਿੰਦੇ ਗੋਲ ਗੱਪੇ ਰਾਤ ਨੂੰ ਕੀ ਕਰ ਰ ਉਹਨਾਂ ਨੇ ਰਾਤ ਦੀ ਮਤਲਬ ਰਿਸੈਪਸ਼ਨ ਸੀ। ਜ ਦੀ ਨੇ ਉਹਨਾਂ ਨੇ ਜਿੱਦਾਂ ਆਖੰਡ ਪਾਠ ਸਾਹਿਬ ਦਾ ਭੋਗ ਪਾਾਇਆ ਸੀ ਉੱਥੇ ਨੋਰਮਲ ਜਿੱਦਾਂ ਸੀਗਾ ਜਿੱਦਾਂ ਚਾਹ ਪਕੌੜਾ ਹੁੰਦਾ ਜਾਂ ਰੋਟੀ ਹੁੰਦੀ ਦਿਨੇ ਜਿੱਦਾਂ ਉਹਨਾ ਨੇ ਕਰਵਾਾਇਆ ਸੀਗਾ ਪਰ ਰਾਤ ਨੂੰ ਜਿੱਦਾਂ ਅਹ ਡੀਜੇ ਵਗੈਰਾ ਲਗਾਇਆ ਸੀਗਾ ਜਗ ਵਗੈਰਾ ਹੋਈ ਸੀਗੀ ਤੇ ਉਹ ਰਾਤ ਨੂੰ ਮੈਂ ਸਪਸ਼ ਕਹਿ ਕਿ ਲੋ ਜ ਗੋਲ ਗੁੱਪੇ ਹੋਣੇ ਚਾਹੀਦੇ ਹੋਰ ਕੁਛ ਹੋਰ ਨਾ ਹੋ। ਗੋਲ ਗਪੀ ਜ਼ਰੂਰ ਕਰਿਓ ਮੈਂ ਮੇਰੀ
ਹੁਣੇ ਹੀ ਮਨ ਕਰਨ ਲੱਗ ਪਿਆ ਮੇਰਾ
ਅਸੀਂ ਤੇ ਕੱਲ ਹੀ ਖਾ ਕੇ ਆਏ ਹਾਂ। ਸ਼ਹਿਰ ਨੂੰ ਗਏ ਸੀਗੇ ਕੱਲ ਗੋਲ ਰੱਸਤੇ
ਦੀਆਂ ਹੈ।
ਸਾਡਾ ਚੱਲਦਾ ਰਹਿੰਦਾ ਜਦੋਂ ਦਿਲ ਕਰਦਾ ਸ਼ਹਿਰ ਨੂੰ ਜਾ ਕੇ ਖਾਈ ਦਦੀ ਕਿਉਂਕਿ ਮੇਰੀ ਬੇ ਬੇਟੀ ਨੂੰ ਵੀ ਪਸੰਦ ਆ ਉਹ ਉਹ ਵੀ ਬੜੀ ਚਾਅ ਨਾਲ ਖਾਂਦੀ ਗੋਲ ਗੱਪੀ ਜਿੱਥੇ ਵੀ ਜਾਣਾ ਗੋਲ ਗੱਪੇ ਸਾਡੀ ਹੈਗਾ ਪੰਜ ਦਸ ਕੁ ਮਿੰਟ ਦਸ ਪੰਜ ਸੱਤ ਮਿੰਟ ਦਾ ਰਸਤਾ ਆ।
ਤੁਹਾਨੂੰ ਐਕਟੀਵਾ ਵਗੈਰਾ ਤਾਂ ਚਲਾ ਲੈਂਦੇ ਹੋਣੇ ਤੁਸੀਂ
ਨਹੀਂ ਮੈਂ ਨੀ ਚਲਾਉਂਦੀ ਮੈਂ ਹਸਬੈਂਡ ਨਾਲ ਹੀ ਜਾਂਦੀ ਹਦੀ ਹਾਂ। ਉਹ ਤਾਂ ਕਹਿੰਦੇ ਸਿੱਖਲਾ ਸਿੱਖਲਾ ਚਲੋ ਕੰਮ ਆਉਂਦੀ ਹੈ ਪਰ ਮੈਨੂੰ ਬਹੁਤ ਡਰ ਲੱਗਦਾ।
ਬ ਦੇਖ ਲੋ ਬਹੁਤ ਵਧੀਆ। ਸਿੱਖ ਰਹੀ ਹਾਂ ਓਦਾਂ ਚਲਾ ਬੈਲੈਂਸ ਕਰ ਲੈਂਦੀ ਮੈਂ ਪਰ ਚੰਗੀ ਤਰ੍ਹਾਂ ਹਜ ਸਿੱਖਣੀ ਆ।
ਹੁੰਦੇ ਉਹ ਤਾਂ ਮੈਨੂੰ ਕਦੋਂ ਆ ਦੇ ਜਦੋਂ ਮੇਰੀ ਬੀਟੀ ਹੋਣ ਨੂੰ ਜਿੱਦ ਉਸ ਤੋਂ ਪਹਿਲਾਂ ਦੀ ਵੀ ਕਹਿੰਦੇ ਸੀ ਸਿੱਖ ਲ ਕਹਿੰਦੇ ਕੰਮ ਆਉਣੀ ਚਲੋ ਬੰਦਾ। ਆਪਣਾ ਹੀ ਕੰਮ ਕਰ ਲੈਂਦਾ ਆ ਹਨਾ ਆਉਣਾ ਜਾਣਾ ਹੋਵੇ ਕਿਤੇ ਹ ਲਈ ਵੀ ਮੇਰੇ ਵਾਸਤੇ ਸਪੈਸ਼ਲ ਐਕਟਿਵ ਕਹਿੰਦੇ ਵੀ ਤੂੰ ਚੱਲ ਚਲਾ ਲੂੰਗੀ।
ਨਹੀਂ ਤੁਸੀਂ ਸਿੱਖਲਓ ਵਧੀਆ ਮੌਕਾ ਆ ਮੈਂ ਦੇਖਲੋ ਧਰਤੀ ਮੈਂ ਕਿਹਾ ਚੱਲ ਮੈਂ ਸਿੱਖ ਲਵਾਂ ਹੁਣ ਜੂਨ ਮਹੀਨਾ ਹਨਾ। ਤੇ ਬੰਦਾ ਆਪਣਾ ਕੋਾਲਜ ਵੀ ਸਕੂਟਰੀ ਤੇ ਆਉਂਦਾ ਜਾਂਦਾ ਰਹਿੰਦਾ। ਕਿੱਥੇ ਕਿਰਾਏ ਖਰਚ ਕੇ ਜਾਵੇ।
ਸਹੀ ਆ ਇਹੇ ਆਪਣੇ ਸਾਧਨ ਦੀ ਗੱਲ ਹੀ ਹੋਰ ਹੁੰਦੀ ਆ ਬੰਦਾ ਜਿੱਦਾਂ ਮਰਜ਼ੀ ਚੱਲ ਜਾਵੇ ਕੋਈ ਆਉਂਦੀ। ਹੋਣੀ ਚਾਹੀਦੀ ਚੀਜ਼ ਬੰਦਾ ਲੈ ਹੀ ਜਾਂਦੀ ਦੂਸਰੇ ਦੇ ਮੂੰਹ ਵੱਲ ਦੇਖਣਾ ਪੈਂਦਾ ਕਿਤੇ ਜਾਣਾ ਆਣਾ।
ਹਮ ਸਿੱਖਲਓ ਤੁਸੀਂ ਕੋਈ ਨਾ ਤਾਂ ਸਿੱਖਲੋ ਤੁਸੀਂ ਵੀ।
ਸਿੱਖਦੀ ਹਾਂ ਕਹਿੰਦੇ ਆ ਪਰ ਤੁਹਾਨੂੰ ਪਤਾ ਬੱਚੇ ਛੋਟੇ ਆ ਹਾਲੇ। ਹਾਂ ਕਰਕੇ ਉਹਦ ਪਹਿਲਾਂ ਵੀ ਕਹਿੰਦੇ ਸੀਗੇ ਸਿੱਖ ਲ ਸਿੱਖ ਲ ਉਦੋਂ ਮੇਰਾ ਨੀ ਦਿਲ ਕੀਤਾ ਉਹਦਾ ਅੰਦਰ ਉਹ ਨਾ ਡਾਟ ਬਣਿਆ ਹੋਇਆ ਆ ਸਿੱਖ ਲਾਂਗੇ ਕੋਈ ਨੀ
ਤੁਸੀਂ ਓਾਂ ਸਾਈਕਲ ਚਲਾਇਆ ਪਹਿਲਾਂ? ਬਸ ਫਿਰ ਤਾਂ ਤੁਸੀਂ ਆਰਾਮ ਨਾਲ ਚਲਾ ਲੈਣੀ।
ਨਹੀਂ ਚਲਾ ਵੀ ਲੈਂਦੀ ਵਾਰੀ ਮ ਬੈਠੀ ਵੀ ਸੀਗੀ ਉਹ ਬ ਏਦਾਂ ਹੀ ਦਰਜਾ ਪਾਤਾ ਸੀਗਾ ਪਹਿਲੀ ਵਾਰ ਜੀ ਮੇਰੇ ਹਸਬੈਂਡ ਨੇ ਤਾਂ ਫੇਰ ਮੇਰੇ ਉਹ ਮਾਂਜੇ ਦੇ ਵਿੱਚ ਬ ਰਹਿ ਗਿਆ ਤੇ ਮੈਂ ਡਰ ਗਈ ਪਹਿਲੀ ਵਾਰ ਚ ਹੀ ਨਾ ਡਿੱਗ ਗਈ ਸੀ। ਮੈਂ ਉਹ ਮੰਜਾ ਏਦਾਂ ਹੋ ਹਾਂਜੀ। ਤਾਂ ਉਹਦਾ ਸ ਨੀ ਲੱਗੀ ਉਓਦਾਂ ਹੀ ਦੇ ਗਈ ਸੀ ਉਓਦਾਂ ਤੇ ਮੇਰੇ ਹਸਬੈਂਡ ਸੀਗੇ ਪਿੱਛੇ ਉਹਨਾਂ ਨੇ ਸਾਂਭ ਲਿਆ ਸੀਗਾ ਪਰ ਓਦਾਂ ਹੀ ਫ ਮਨ ਚ ਡਰ ਬਹਿ ਗਿਆ।
ਚਲੋ ਠੀਕ ਆ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਠੀਕ ਜ ਜ ਮਨੂੰ
ਓਕੇ ਜੀ।